ਹੈਲੋ ਜੀ ਹੈ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ
ਹੈਲੋ
ਹੈਲੋ ਜੀ ਆਵਾਜ਼ ਨਹੀਂ ਆ ਰਹੀ
ਹੈਲੋ
ਸਤਿ ਸ੍ਰੀ ਅਕਾਲ ਜੀ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ
ਹਾਂਜੀ ਅਵਾਜ਼ ਆ ਸਤਿ ਸ੍ਰੀ ਅਕਾਲ ਜੀ ਆ ਰਹੀ ਹੈ ਅਵਾਜ਼
ਡਾਲੇ ਹੋਰ ਕੀ ਹਾਲ
ਵਧੀਆ ਜੀ ਤੁਸੀਂ? ਆਹ ਵਧੀਆ ਤੁਸੀਂ ਦੱਸੋ ਜੀ
ਬਸ ਵਧੀਆ ਬਸ ਬਹੁਤ ਵਧੀਆ ਤੁ ਤੁਸੀਂ ਵੀ ਦੱਸੋ ਕੀ ਹਾਲ ਚਾਲ ਏ ਬਸ ਹੋਰ ਡਿਨਰ ਆ ਲੰਚ ਹੋ ਗਿਆ।
ਹਾਂਜੀ।
ਹਾਂਜੀ ਹੋਰ ਸਭ ਠੀਕ ਠਾਕ
ਹਾਂਜੀ।
ਹਾਂਜੀ ਅ ਅਸੀਂ ਲੋਕ ਨਹੀਂ ਖਾਧ ਦੀ ਅਜੇ ਮੰਮਾ ਦਾ ਇੰਤਜ਼ਾਰ ਕਰ ਰਹੇ ਆ। ਹਾਂਜੀ ਪੇਕੇ ਆਏ ਹੋਏ ਆ ਨਾ ਅਸੀ ਲ ਤੇ ਮੰਮਾ ਦਾ ਇੰਤਜ਼ਾਰ ਕਰ ਰਹੇ ਆ ਹਾਂਜੀ ਹੋਰ ਸਭ ਠੀਕ ਠਾਕ
ਹਾਂਜੀ ਠੀਕ
ਆਉਣ ਆਉਣ ਤੇ ਡਿਨਰ ਕਰ ਹਾਂ ਉਹਨਾਂ ਧਿਆਨ ਤੇ ਡਿਨਰ ਕਰਾਂਗੇ ਹੋਰ ਸੁਣਾਓ ਹੋਰ ਸਭ ਠੀਕ ਠਾਕ
ਹਾਂਜੀ ਠੀਕ ਆ ਹੋਰ ਦੱਸੋ ਸ਼ੋਪਿੰਗ ਬਾਰੇ ਕੀ ਖਿਆਲ ਨੇ ਤੁਹਾਡੇ ਕਰਦੇ ਹੋ ਪਸੰਦ ਹੋ ਤੁਹਾਨੂੰ ਖਰੀਦਦਾਰੀ ਕਰਨੀ ਹ
ਹਾਂਜੀ ਅਸੀਂ ਤੇ ਓਨਲਾਈਨ ਵੀ ਮੰਗਵਾ ਲਈਦਾ ਔਫਲਾਈਨ ਵੀ ਕਰ ਲਈਦਾ ਰ ਕ ਨਾ ਦੋਨੋ ਤਰ੍ਹਾਂ ਦਾ ਕਰ ਲਈਦਾ ਹੈ ਅੱਜ ਕੱਲ ਸੁਵੀਧਾ ਹਾਂਜੀ ਅੱਜ ਕੱਲ ਹਾਂ ਅੱਜ ਕੱਲ ਕੀ ਸੁਵਿਧਾ ਜ਼ਿਆਦਾ ਦੇਤੀ ਹਨ ਨਾ ਤੇ ਇਸ ਕਰਕੇ ਨਾ ਇਸ ਕਰਕੇ ਲੋਕ ਸੋਚ ਨ ਔਨਲਾਈਨ ਵੀ ਲੈ ਲਈ ਹੈ ਔਫਲਾਈਨ ਵੀ ਲੈ ਲਈਏ ਕਿਉਂਕਿ ਸਾਨਾਂ ਕੋਲ ਤਾਂ ਕਿਉਂਕਿ ਸਾਨਾਂ ਕੋਲ ਤਾਂ ਜਿੰਨੇ ਵੀ ਕੱਪੜੇ ਹੋਣ ਓਨੇ ਘੱਟ ਨੇ ਹਾਂ ਕਿਨੀ ਵੀ ਚੀਜ਼ ਹੋ ਹੈ ਚਾਹੇ ਮੇਕਅਪ ਦੀ ਸ਼ੋਪਿੰਗ ਹੋਏ ਚਾਹੇ ਕੱਪੜਿਆਂ ਦੀ ਸ਼ੋਪਿੰਗ ਹੋਏ ਚਾਹੇ ਕਿਸੇ ਚੀਜ਼ ਦੀ ਵੀ ਸ਼ੋਪਿੰਗ ਹੋਏ ਨਾ ਤੇ ਮਨ ਹੀ ਠੀਕ ਹੋ ਜਾਂਦਾ ਕਿ ਹਾਂ ਬਾਈ ਇਹ ਵੀ ਲੈਲੋ ਵੀ ਲੈਲੋ ਇਹ ਵੀ ਕਰਲੋ ਔਰ ਖਾਸ ਕਰਕੇ ਪੇਕੇ ਜਦ ਛੁੱਟੀਆਂ ਹੀ ਜਾਓ ਤਾਂ ਹਾਂਜੀ ਜਦ ਦੇੇਖੀ ਆਉ ਤੇ ਛੁੱਟੀਆਂ ਹੀ ਤੁਹਾਨੂੰ ਪਤਾ ਹੀ ਹੈ ਜਿਆਦਾ ਉਹ ਹੁੰਦਾ ਕਿ ਹਾਏ ਚਲੋ ਜਿੱਧਰ ਵੀ ਘੁੰਮਣ ਗਏ ਮੋਲ ਵਿੱਚ ਗਏ ਤੇ ਸ਼ੋਪਿੰਗ ਹੈ ਬਾਹਰ ਵੀ ਕਿਧਰੇ ਗਏ ਇਹ ਸ਼ੋਪਿੰਗ ਅਗਰ ਕਿਸੇ ਦੁਕਾਨ ਤੇ ਸੂਟ ਵੀ ਦੇਖ ਲਿਆ ਨਾ ਕਿ ਇਹ ਪਸੰਦ ਆ ਰਿਹਾ ਤੇ ਮਨ ਹੀ ਚਲਾ ਲ ਪਸੰਦ ਆ ਜੇ ਇਹ ਵੀ ਖਰੀਦ ਲਈਏ ਹੋ ਸਕਦਾ ਸਾਡੇ ਤੇ ਜਾੱਚ ਏ ਬਸ ਹ
ਹਾਂਜੀ
ਸੋਹੁਰ ਘਰ ਰਹਿੰਦੇ ਆ ਤੇ ਉਥੇ ਟਾਈਮ ਨੀ ਮਿਲ ਪਾਉਦਾ ਕੰਮ ਤੋਂ ਫੁਰਸਤ ਨੀ ਮਿਲਦੀ ਬੱਚਿਆਂ ਦਾ ਸਕੂਲ ਤੋਂ ਆਣਾ ਫਿਰ ਉਹਨਾਂ ਦਾ ਖਾਣਾ ਫੇਰ ਉਹਨਾ ਨੂੰ ਰੋਟੀ ਵੋਟੀ ਖਵਾਓ ਫਿਰ ਇਹ ਕਰੋ ਫਿਰ ਉਹਨਾਂ ਦੀ ਕੋਚਿੰਗ ਦਾ ਟਾਈਮ ਮ ਇਨੀ ਚੀਜ਼ਾਂ ਹੋ ਜਾਂਦੀਆਂ ਨੇ ਕਿ ਟਾਈਮ ਤੇ ਸੋਚਦੇ ਆ ਕਿ ਚਲੋ ਇੱਕ ਦਿਨ ਛੁੱਟੀ ਮਿਲਦੀ ਸੰਡੇ ਤਾਂ ਜਾ ਕਦੇ ਗਏ ਤੇ ਗਏ ਨਹੀਂ ਤਾਂ ਉਹ ਵੀ ਥਕਾਨ ਨਾਲ ਹੁੰਦਾ ਕਿ ਯਾਰ ਛੋੜੋ ਕੌਣ ਜਾਏ
ਜ਼ਿਆਦਾ ਕੀ ਪਸੰਦ ਆ ਖਰੀਦਣਾ ਹੈਲੋ